ਹੈਲੋ
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਕੀ ਹਾਲ ਚਾਲ ਐ।
ਬਸ ਠੀਕ ਤੁਸੀ ਸੁਣਾਓ।
ਅਸੀਂ ਵੀ ਠੀਕ ਆ।
ਹੋਰ ਕੀ ਕਰ ਰੇ ਜੀ।
ਕੁਛ ਨੀ ਜੀ ਬੈਡ ਤੇ ਬੈਠੀ ਸੀ ਬੱਚਿਆਂ ਨੇ ਲਾਤ ਮਾਰੀ ਆ ਥੱਲੇ ਡੇਗ ਗੀਆਂ। ਤੇ ਬਾ ਬੱਚੇ-ਬੱਚੇ ਮੱਛਰ ਦੇ ਪੇ ਸੀ ਨਾ ਬਸ ਲਾਤ ਮਾਰੀ ਥੱਲੇ ਈ ਬੈਠ ਗੀਆਂ।
ਅੱਛਾ ਥੱਲ
ਅੱਜ ਗਲ ਨਈ ਚੋਟ ਵਗੈਰਾ ਤਾਂ ਨੀ, ਬਸ ਗਰਮੀ ਇੰਨੀ ਐ ਦਸ ਤੇ ਦਿਲ ਘਬਰਾਉਂਦਾ ਪਿਆ ਗਰਮੀ ਨੇ ਵੀ ਇੰਨਾ ਪਰੇਸ਼ਾਨ ਕੀਤਾ ਦਾ।
ਗਰਮੀ ਦੇ ਵੀ
ਬਸ ਹੁਣ ਨਿੰਬੂ ਪਾਣੀ ਵਗੈਰਾ ਬਨਾਨੇ ਆਂ ਤੇ ਪੀਆਂਗੇ ਥੋੜ੍ਹਾ ਜਾ ਤੇ ਫਿਰ ਥੋੜ੍ਹਾ ਠੀਕ ਹੋਏਗਾ। ਤੁਹਾਨੂੰ ਪਤਾ ਦਿੱਕਤ
ਓ ਤੇ ਐ ਗਰਮੀ ਬੋਤ ਹੀ ਹੈਲੋ। ਹੈਲੋ। ਹੈਲੋ।